ਹੈਲੋ, ਸਤਿ ਸ੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਸਤਿ ਸ੍ਰੀ ਅਕਾਲ ਭੈਣ ਜੀ ਹੋਰ ਕਿੱਦਾਂ
ਵਧੀਆ ਭੈਣ ਜੀ ਤੁਸੀਂ ਸੁਣਾਓ ਕਿੱਦਾਂ ਘਰ
ਸਭ ਵਧੀਆ ਸਭ ਵਧੀਆ ਹੋ ਗਏ ਵਿਹਲੇ ਕੰਮ ਸ਼ੁਰੂ ਹੋਣੇ ਕੇ
ਹੁਣ ਇਹ ਕੰਮ ਕਰਕੇ ਹਟੀ ਸੀਗੀ ਵਿਹੜਾ ਧੋ ਕੇ ਹੱਟੀ ਸੀ ਅੱਜ
ਵਿਹੜਾ ਤੇ ਇਹ ਪਾਣੀ ਮੈਂ ਵੀ ਧੋਨੀ ਹੁੰਦੀ ਆ ਲੇਕਿਨ ਵਿਹੜਾ ਧੋਣ ਚ ਤੇ ਪਾਣੀ ਬਹੁਤ ਲੱਗ ਜਾਂਦਾ ਨਾ
ਬਹੁਤ ਜ਼ਿਆਦਾ ਲਗ
ਕਿੰਨਾ ਵੱਡਾ ਵਿਹੜਾ ਹੋਵੇ ਬਹੁਤ ਪਾਣੀ ਅੱਧੀ ਢਾ ਕੇ ਖਤਮ
ਵੱਡਾ ਕਾਫੀ ਹੈ ਵਿਹੜਾ ਭੈਣ ਜੀ ਤੁਹਾਨੂੰ ਤੁਸੀਂ ਦੇਖਿਆ ਹੀ ਬਹੁਤ
ਹਾਂਜੀ, ਹਾਂ ਨਾ ਲੇਕਿਨ ਇਸ ਤਰਾਂ ਪਾਣੀ ਦੀ ਬਹੁਤ ਵੇਸਟਜ ਹੁੰਦੀ ਹੈ ਸਾਨੂੰ ਤੇ ਸ਼ਹਿਰਾਂ ਦੇ ਬਹੁਤ ਬੂੰਦ-ਬੂੰਦ ਦਾ ਪਾਣੀ ਦਾ ਸੋਚਾ ਪੈਂਦਾ ਇਥੇ ਬਹੁਤ ਵਾਟਰ ਸਪਲਾਈ ਵੀ ਸਾਡੀ ਕਟਪ ਹੁੰਦੀ ਹੈ ਇੱਕ-ਇੱਕ ਤੇ ਬਹੁਤ ਧਿਆਨ ਦੇਣਾ ਪੈਦਾ ਪਿਆ ਤੇ ਬਰਸਾਤ ਹੁਣ ਸਾਡੀ ਤੇ ਮੌਸਮ ਬਰਸਾਤ, ਪਿੱਛੇ ਵੈਦਰ ਨੇ ਦੱਸਿਆ ਕਿ ਹੁਣ ਬਰਸਾਤ ਨਹੀਂ ਪੈਣ ਵਾਲੀ ਇਸ ਸਾਲ, ਤੇ ਸਾਰਿਆਂ ਨੂੰ ਚਿੰਤਾ ਲੱਗ ਗਈ ਕਹਿੰਦੇ ਨੇ ਹੁਣ ਵਾਟਰ ਸਪਲਾਈ ਵੀ ਘੱਟ ਜਾਣਾ ਬੜੀ ਕਦਰ ਆਈ ਪਾਣੀ ਦੀ ਉਦੋਂ ਬੜੀ ਕਦਰ ਆਈ
ਹਾਂਜੀ, ਸਹੀ ਗੱਲ ਫਿਰ ਹੀ ਪਤਾ ਚੱਲਦਾ ਭੈਣਜੀ ਹਨਾ, ਵੈਸੇ ਪਾਣੀ ਤਾਂ ਆਪਾਂ ਨੂੰ ਸਾਨੂੰ ਵੇਸਟ ਤੇ ਕਰਨਾ ਨਹੀਂ ਚਾਹੀਦਾ ਹਨਾ
ਹਾਂਜੀ, ਹੁਣ ਪਾਣੀ
ਪੀਣ ਨੂੰ ਵੀ ਦਰਸਾ
ਨਹੀਂ -ਨਹੀਂ ਇਸ ਤਰਾਂ ਸੁਣਿਆ ਸੀ ਲੇਕਿਨ ਜਦੋਂ ਬਰਸਾਤ ਐਤਕੀ ਮਹੀਨਾ ਲੇਟ ਪਈ ਨਾ ਜੁਲਾਈ ਨੂੰ ਸ਼ੁਰੂ ਹੋਈ ਹੈ ਤੇ ਕਦਰ ਆਈ ਬੜੀ ਕਦਰ ਆਈ ਪਾਣੀ ਦੀ ਬੂੰਦ -ਬੂੰਦ ਤੇ ਅਸੀਂ ਪਾਣੀ ਵੀ ਬਹੁਤ ਧਿਆਨ ਨਾਲ ਜਪ-ਜਪ ਕੇ ਵਰਤਿਆ ਬਹੁਤ ਜਿਵੇ ਮਸ਼ੀਨ ਚਲਾਈ ਏ ਤੇ ਮਸ਼ੀਨ ਦਾ ਜਿਹੜਾ ਪਾਣੀ ਨਿਕਲਿਆ ਵੇਸਟੇਜ ਪਾਣੀ ਉਹ ਜਮਾ ਕਰਕੇ ਬਾਹਰ ਵਿਹੜਾ ਧੋ ਲਿਆ। ਇਸ ਤਰਾਂ ਇਸ ਤਰਾਂ ਹੋ ਗਿਆ ਨਾ ਕਿ ਹੁਣ ਮੈਨੂੰ ਆਦਤ ਹੀ ਪੈ ਗਈ ਹੈ। ਕਿ ਨਹੀਂ ਸੇਵਿੰਗ ਦੀ ਆਦਤ ਪੈ ਗਈ ਕਿ ਨਹੀਂ ਬਈ। ਇਹ ਜੋ ਮਸ਼ੀਨ ਦਾ ਪਾਣੀ ਨਿਕਲਿਆ ਹੋਵੇ ਇਹਦੀ ਵੀ ਕਦਰ ਕਰਨੀ ਚਾਹੀਦੀ ਹੈ ਇਹਦੇ ਨਾਲ ਧੋਣ ਜਗ੍ਹਾ ਧੋ ਲੈਣੀ ਚਾਹੀਦੀ। ਦੀ ਹੈ।
ਹਾਂਜੀ ਭੈਣ ਜੀ ਸਹੀ ਆ ਨਾ ਏਦਾਂ ਦਾ ਸੋਚਿਆ ਹੀ ਨਹੀਂ ਸੀ ਜਦੋਂ ਕਿ ਆਪਾਂ ਗੱਲਾਂ ਦੇਖ ਲੋ ਜਿਹੜੇ ਆਪਾਂ ਸੋਚਦੇ ਹਾਂ ਜਿਸ ਟੋਪਿਕ ਤੇ ਆਪਾਂ ਗੱਲ ਕਰਨੀ ਸ਼ੁਰੂ ਕਰਦੇ ਨੇ ਘਰ 'ਚ ਕੋਈ ਵੀ ਫੇਰ ਆਪਾਂ ਸੋਚਦੇ ਹਾਂ ਕਿ ਹਾਂ ਦੇਖੀ ਵੀ ਸਹੀ ਆ ਬਾਕੀ ਆਪਾਂ ਨੂੰ ਵੀ ਸੇਵਿੰਗ ਕਰਨੀ ਚਾਹੀਦੀ ਹੈ ਹਨਾ।
ਨਹੀਂ- ਨਹੀਂ ਸਾਨੂੰ ਹੁਣ ਤੇ ਐਤਕੀ ਚਲੋ ਬਰਸਾਤ ਵਾਹਿਗੁਰੂ ਦੀ ਮਿਹਰ ਪੈ ਗਈ ਪੂਰੇ ਇੰਡੀਆ ਤੇ ਨਹੀਂ ਤੇ ਮਹੀਨਾ ਲੇਟ ਹੋ ਗਿਆ ਸੀ ਬੜੀ ਤਕਲੀਫ਼ ਸਾਰਿਆਂ ਨੂੰ ਨਿਊਜ਼ ਆਉਣ ਲੱਗ ਪਈ ਸੀ। ਕਿ ਐਦਕੀ ਤੇ ਸੁੱਕਾ ਪੈਣ ਵਾਲਾ ਤੇ ਤੇ ਸੁੱਕਾ ਪੈਣ ਵਾਲਾ ਆ ਡਰੋਟ ਪੈਣੇ ਵਾਲਾ ਵੇ ਬਹੁਤ ਚਿੰਤਾ ਲੱਗੀ ਸੀ। ਖੇਤ
ਸੀ ਕਹਿੰਦੇ ਕਹਿ ਦਿੰਦੇ ਆ ਨਾ ਕਿ ਪਾਣੀ ਦੀ ਸੇਵਿੰਗ ਕਰੋ। ਪਾਣੀ ਨੀ ਆਉਣਾ ਖਤਮ ਹੋ ਜਾਣਾ। ਜਦੋਂ ਦਾ ਪਿੱਛੇ ਜਿਹੇ ਪਾਣੀ ਕਿੰਨਾ ਆ ਗਿਆ ਸੀਗਾ। ਓਦਾਂ ਹੀ ਆ ਗਿਆ ਪਾਣੀ ਘਰਾਂ ਦੇ ਘਰ ਡੁੱਬ ਗਏ ਪਾਣੀ ਨਾਲ ਦੇਖ ਲੋ ਤੁਸੀਂ ਹਨਾ।
ਇਸ ਤਰ੍ਹਾਂ ਨਾ ਕੁਛ ਘਰ ਦਾ ਇਸ ਤਰ੍ਹਾਂ ਇੰਜੀਨੀਅਰ ਲੋਕਾਂ ਨੂੰ ਅੱਜ ਕੱਲ੍ਹ ਇਸ ਤਰ੍ਹਾਂ ਬਣਾਉਣੇ ਚਾਹੀਦੇ ਨੇ। ਕਿ ਜਦ ਜ਼ਿਆਦਾ ਪਾਣੀ ਆ ਜਾਵੇ ਤਾਂ ਵੀ ਸੇਵਿੰਗ ਹੋ ਜਾਏ ਜਦੋਂ ਘੱਟ ਹੋਵੇ। ਉਹ ਵਾਲਾ ਪਾਣੀ ਸਾਡਾ ਯੂਜ ਵਿੱਚ ਆ ਜਾਵੇ ਜਿਸ ਤਰ੍ਹਾਂ ਅੱਜ ਕੱਲ ਇਸ ਤਰਾਂ ਘਰ ਬਣਨੇ ਚਾਹੀਦੇ ਨੇ ਹਰੇਕ ਘਰ ਜਿਵੇਂ ਹੁਣ ਸਾਨੂੰ ਡੇਲੀ ਨੀਡਸ ਦੇ ਘਰ ਅਸੀਂ ਜਿਵੇਂ ਦਰਵਾਜੇ ਵਿੰਡੋ ਬਣਾਉਣੇ। ਇਹ ਵੀ ਇੱਕ ਚੀਜ਼ ਜ਼ਰੂਰੀ ਬਣਨੀ ਚਾਹੀਦੀ ਹੈ ਥੱਲੇ ਟੈਂਕ ਬਣਨਾ। ਜਾਵੇ ਸੇਵਿੰਗ ਵਾਸਤੇ ਸੇਵਿੰਗ ਵਾਟਰ ਹੋਵੇ ਇਸ ਤਰ੍ਹਾਂ
ਹਾਂਜੀ ਹਾਂ ਸੇਵਿੰਗ ਤਾਂ ਕਰਨੀ ਚਾਹੀਦੀ ਹੈ ਵੈਸੇ ਆਪਾਂ ਨੂੰ ਕਹਿੰਦੇ ਹੁਣ ਤਾਂ ਜਿਵੇਂ ਦਰਖਤ। ਲੋਕ ਪੱਟੀ ਜਾਂਦੇ ਆ ਅਹ ਕੁੱਛ ਹੈ ਹੀ ਨੀ ਹੈ ਨਾ। ਪਹਿਲਾਂ ਦੇਖ ਲੋ ਅਹ ਸੜਕ ਦੇ ਦੋਨਾਂ ਸਾਈਡਾਂ ਕਿੰਨੇ- ਕਿੰਨੇ ਦਰਖ਼ਤ ਹੁੰਦੇ ਸੀ। ਛਾਂ 'ਚ ਜਾਣਾ ਲੋਕ ਪਰ ਹੁਣ ਦੇਖ ਲੋ ਕਿੰਨਾ ਤੁਸੀਂ ਦਰਖ਼ਤ ਨੀ ਹੈਗੇ ਤੇ ਪਾਣੀ ਨੀ ਹੈਗਾ ਆਪੇ
ਹਾਂਜੀ, ਪਾਣੀ ਇਹ ਦਰਖਤਾਂ ਨਾਲ ਤੇ ਪਾਣੀ ਮਿਲਦਾ ਸਾਨੂੰ। ਤੇ ਦਰਖਤ ਕੱਟ ਜਾਣਗੇ ਤੇ ਫਿਰ ਪਾਣੀ ਕਿਧਰੋਂ ਮਿਲੇਗਾ ਪਾਣੀ ਲੇਕ ਕਿਵੇਂ ਭਰੇ ਜਾਣਗੇ ਤੇ ਬਰਸਾਤ ਮੀਂਹ ਕਿਵੇਂ ਪਏਗਾ। ਤੇ ਹਾਂਜੀ ਤੇ ਇਹਦੇ ਨਾ ਹੁਣ ਤੇ ਇਸ ਤਰ੍ਹਾਂ ਵੀ ਬੋਲਦੇ ਪਏ ਨੇ ਕਿ ਤੁਸੀਂ ਨਾ। ਬੱਚਿਆਂ -ਬੱਚਿਆਂ ਨੂੰ ਸਿਖਾਓ ਸੀਡਸ ਜਾ ਕੇ ਨਾ ਮਿੱਟੀ 'ਤੇ ਪਾ ਕੇ ਇਸ ਤਰ੍ਹਾਂ ਦਰਖਤ ਉਗਾਉਣਾ ਜਿੱਥੇ- ਜਿੱਥੇ ਜ਼ਮੀਨ ਪਈ ਏ ਨਾ ਬੰਜਰ ਜ਼ਮੀਨ ਜਾਂ ਖੁੱਲੀ ਜ਼ਮੀਨ ਉੱਥੇ ਜਾ
ਜ ਉਹ ਮੇਲ ਸਾਡੇ ਨਾ। ਹ ਪਾਪਾ ਦੀ ਡੈਥ ਹੋਈ ਸੀ ਦੇਖ ਲੋ ਹੋਰ ਸਾਡੇ ਪਾਪਾ ਆਪਾਂ ਦੇ ਭੋਗ ਤੇ ਅਸੀਂ ਅ ਗੱਡੀਆਂ ਦੀ ਗੱਡੀਆਂ ਬੂਟਿਆਂ ਦੀਆਂ ਵੰਡੀਆਂ। ਕਿਉਂਕਿ ਪਾਣੀ ਕਰਕੇ ਤੇ ਆਪਾਂ ਕਹਿੰਦੇ ਵੀ ਆਪਾਂ ਨੂੰ ਹੁਣ ਆਪਾਂ ਨੂੰ ਪਾਣੀ ਮਿਲ ਰਿਹਾ ਵਧੀਆ ਨਾ। ਆਪਦੀ ਸੇਵਿੰਗ ਨੀ ਕਰ ਰਹੇ ਨਾ ਦੇਖ ਲਓ ਸਰਦਾ ਵੀ ਕਿਸੇ ਬਿਨਾ ਆਪਾਂ ਕੱਪੜੇ ਧੋਤੇ ਬਿਨਾਂ ਨੇ ਵਿਹੜਾ ਧੋਤੇ ਵੀ ਕਿਸੇ ਚੀਜ਼ ਬਿਨਾਂ ਨੀ ਸਰ ਤਾਂ ਹਨਾ ਭੈਣ ਜੀ ਦੇਖੋ ਹੁਣ ਜੇ ਆਪਾਂ ਇਸ ਸੋਚੀਏ ਕਿ ਅੱਗੇ ਬੱਚਿਆਂ ਨੂੰ ਔਖਾ ਹੋ ਜਾਣਾ ਇਸ ਗੱਲ ਦਾ ਕਹਿੰਦੇ ਵੀ ਤੁਸੀਂ ਤਾਂ ਹੁਣ ਪਾਣੀ ਵਰਤੀ ਸੇ ਮੇਰੇ ਹਸਬੈਂਡ ਵੀ ਕਹਿੰਦੇ ਤੁਸੀਂ ਤੇ ਪਾਣੀ ਆਏ ਡੋਲੀ ਜਾਨੀਉ ਗਾਹਾਂ ਸੇਵਿੰਗ ਕਰਦੀਆਂ ਬੱਚਿਆਂ ਦਾ ਪਤਾ ਕਿੰਨਾ ਔਖਾ ਹੋਣਾ। ਬੱਚਿਆਂ ਨੂੰ ਪਾਣੀ ਨੀ ਮਿਲਣਾ।
ਹਾਂਜੀ ਇਹ ਤੇ ਬਹੁਤ ਅੱਛੀ ਨਵੀਂ ਸੁਣਿਆ ਮੈਂ ਤੁਹਾਡੇ ਕੋਲ ਪਹਿਲੀ ਵਾਰ ਸੁਣਿਆ। ਇਸ ਤਰ੍ਹਾਂ ਮਤਲਬ ਡੈਥ ਤੋਂ ਬਾਅਦ ਬੂਟੇ ਦੇ ਬੂਟੇ ਵੰਡਦੇ ਬਹੁਤ ਅੱਛੀ ਗੱਲ ਨਵੀਂ ਗੱਲ
ਹ ਹਾਂਜੀ- ਹਾਂਜੀ ਨੇ ਬਹੁਤ
ਮਤਲਬ ਮਤਲਬ ਧਰਤੀ ਨੂੰ ਵੀ, ਅਸੀਂ ਜ਼ਮੀਨ ਨੂੰ ਵੀ ਦੇ ਦਿੱਤਾ ਤੇ ਉਹਨਾਂ ਜਿਹੜਾ ਗਏ ਨੇ ਉਹਨਾਂ ਨੂੰ ਵੀ ਉਹਨਾਂ ਦੀ ਯਾਦ ਤੇ ਵੀ ਬੂਟੇ ਝਾੜ ਪੇੜ ਉਗ ਉੱਗਣਗੇ
ਹਾਂਜੀ- ਹਾਂਜੀ ਭੈਂਣਜੀ
ਮਤਲਬ ਇੱਕ ਤਰ੍ਹਾਂ ਦੀ ਸ਼ਰਧਾਂਜਲੀ ਦੇ ਦਿੱਤੀ ਨਾ ਤੁਸੀਂ ਉਹਨਾਂ ਨੂੰ ਵੀ ਬਹੁਤ ਪਿਆਰੀ ਮਿੱਠੀ
ਹਾਂਜੀ -ਹਾਂਜੀ ਸਾਰਿਆਂ ਨੇ ਬੂਟੇ ਲਗਾਏ ਏਡੇ- ਏਡੇ ਹੋ ਗਏ ਦੇਖ ਕੇ ਖੁਸ਼ੀ ਹੁੰਦੀ ਹੈ ਕਿ ਸਾਡੇ ਪਾਪਾ ਦੇ ਭੋਗ ਦੇ ਨੇ ਹਨਾ ਨਾਲੇ ਦੇਖੋ ਤੁਸੀਂ ਓਦਾਂ ਅ ਬੀ ਚੰਗੀ ਗੱਲ ਆ, ਹੋਰ ਵੀ ਸਿੱਖਿਆ ਮਿਲਦੀ ਹੈ ਲੋਕਾਂ ਨੂੰ ਹੋਰ ਵੀ ਕਾਫੀ ਲੋਕਾਂ ਨੇ ਫਿਰ ਸੇਮ ਹੀ ਕੀਤਾ ਸਾਨੂੰ ਵੇਖ ਕੇ
ਹਾਂਜੀ ਨਹੀਂ ਇਸ ਤਰਾਂ ਹੀ ਇਸ ਹੀ ਸਾਨੂੰ ਕਦਮ ਚੁੱਕਣੇ ਪੈ ਸਨ ਤਾਂ ਕਿ ਪਾਣੀ ਬਰਸਾਤ ਪੌਦੇ ਹੋਣ ਤੇ ਬਰਸਾਤ ਹੋਵੇ ਤੇ ਧਰਤੀ ਹਰੀ ਭਰੀ ਹੋਵੇ ਵਾਟਰ ਸਪਲਾਈ ਸਭ ਜਗ੍ਹਾ ਅੱਛੀ ਹੋਵੇ ਪਾਣੀ ਦੀ
ਪਾਣੀ ਬਾਰੇ ਗੱਲ ਕਰ ਲਈਏ ਨਾ ਮੈਂ ਜੇ ਨਾ ਕਹਿੰਦੀ ਵਿਹੜਾ ਧੋਤਾ ਮੈਂ ਤੁਸੀਂ ਦੇਖਲੋ ਗੱਲ ਨੀ ਸੀ ਤੋਰਨੀ ਜੇ ਆਪਾਂ ਹੁਣ ਗੱਲ ਤੋਰੀ ਫਿਰ ਆਪਾਂ ਨੂੰ ਕਿੰਨਾ ਪਤਾ ਚੱਲਿਆ, ਦੇਖਲੋ ਜੇ ਆਪਾਂ ਬਾਹਰ ਹੋਣ ਸੋਚੀ ਚਲੇ ਜਾਈਏ ਦਿੱਲੀ ਚਲੇ ਜਾਈਏ ਤੇ ਅੰਮ੍ਰਿਤਸਰ ਚੱਲ ਜਾਈ ਹੈ ਉੱਥੇ ਬੋਤਲਾਂ ਦੇਖਲੋ ਕਿੰਨਾ ਮਹਿੰਗਾ ਪਾਣੀ ਮਿਲਦਾ ਦੀਦੀ
ਹਾਂਜੀ ਬਰਾਬਰ- ਬਰਾਬਰ ਹੈ ਹੁਣ ਤੇ ਇਸ ਤਰ੍ਹਾਂ ਟਾਈਮ ਆ ਗਿਆ ਥੋੜੇ ਸਾਲਾਂ ਹੋਣ ਤੇ ਚਲੋ ਵਾਹਿਗੁਰੂ ਦੀ ਕਿਰਪਾ ਵੇ ਇਹਨੂੰ ਅੱਗੇ ਜਾ ਕੇ ਸਾਨੂੰ ਖਰੀਦ -ਖਰੀਦ ਕੇ ਪਾਣੀ ਪੈਟਰੋਲ ਆ ਯੂਜ ਕਰਨਾ ਪਵੇ ਇਤਨੀ ਔਖਾ ਕੰਮ ਹੋ ਜਾਏਗਾ
ਹਾਂਜੀ ਭੈਣ ਜੀ ਇਹ ਤਾਂ ਬਹੁਤ ਔ ਹੋ ਜਾਂਦਾ ਆਪਾਂ ਨੂੰ ਸੇਵਿੰਗ ਕਰਨੀ ਚਾਹੀਦੀ ਆਪਾਂ ਨੂੰ ਆਪਣੇ ਬੱਚਿਆਂ ਲਈ ਕਰਨੀ ਚਾਹੀਦੀ ਹੈ ਨਾ
ਹਾਂਜੀ- ਹਾਂਜੀ
ਪਾਣੀ ਨੂੰ ਤਰਸ ਜਾਣਗੇ ਵਿਚਾਰੇ
ਹਾਂਜੀ ਨਹੀਂ- ਨਹੀਂ ਜਿਸ ਤਰਾਂ ਕਮ ਸੇ ਕਮ ਜਿਵੇਂ ਜ਼ਮਾਨਾ ਬਦ ਤੇ ਹਾਂ ਹਾਂਜੀ ਜਿਸ ਤਰ੍ਹਾਂ ਜ਼ਮਾਨਾ ਬਦਲ ਗਿਆ ਵੇ ਟਾਈਮ ਬਦਲ ਗਿਆ ਵੇ ਅਹ ਕਿਤਨਾ ਕੁਛ ਹੁੰਦਾ ਪਿਆ ਵੇ ਪਿੱਛੇ ਦੇਖਿਆ ਹੀ ਏ ਕਿੰਨਾ ਕੁੱਝ ਹੋਇਆ ਵੇ ਤੇ ਆਪਣੇ ਧਰਤੀ ਨਾਲ, ਆਪਣੇ ਇੰਡੀਆ ਨਾਲ, ਆਪਣੇ ਵਲਡ ਨਾਲ ਤੇ ਉਸ ਹਿਸਾਬ ਨਾਲ ਸਾਨੂੰ ਬੱਚਿਆਂ ਨੂੰ ਟ੍ਰੇਨ ਕਰਨਾ ਚਾਹੀਦਾ ਕਿ ਬਈ ਤੁਸੀਂ ਹੁਣ ਤੋਂ ਹੀ ਪਾਣੀ ਨੂੰ ਬ
ਸੇਵਿ ਹਾਂਜੀ ਸੇਵਿੰਗ
ਹਮ ਸੇਵਿੰਗ ਕਰੋ ਉਹਨਾਂ ਦੀ, ਹਾਂਜੀ -ਹਾਂਜੀ ਵੇਸਟ ਨਾ ਕਰੋ ਇਸ ਨਾਲ ਸਕੂਲ ਤੇ ਵੀ ਸਿਖਾਣਾ ਚਾਹੀਦਾ ਵੇ
ਪਤਾ ਕੀ ਹੈ ਭੈਣ ਜੀ, ਪਹਿਲੇ ਟਾਈਮ ਚ ਕਹਿੰਦੇ ਸੀਗੇ ਵੀ ਸਾਰਾ ਕੁਛ ਨੋਰਮਲ ਸੀ ਨਾਲ ਕਹਿੰਦੇ ਰਾਹੀਂ ਕਿੰਨਾ ਵਧੀਆ ਪਾਣੀ ਆਉਂਦਾ ਸੀ ਹੁਣ ਤੁਸੀਂ ਦੇਖੋ ਪਾਣੀ ਨਲਕੇ ਚੱਕ ਕਿੰਨਾ ਉਹ ਕਿਉਂਕਿ ਦੇਖੋ ਪਹਿਲਾਂ ਕੱਚੇ ਹੁੰਦੇ ਸੀ ਘਰ ਹਨਾ ਜਮਾ ਲੋਕਾਂ ਨੇ ਤਿੰਨ- ਤਿੰਨ ਮਹੀਨੇ ਬਾਅਦ ਮਿੱਟੀ ਲਿਪਣੀ, ਹੁਣ ਤੁਸੀਂ ਦੇਖੋ ਹੁਣ ਤਾਂ ਆਪਣੇ ਟਾਈਲਾਂ ਨੇ ਜਗ੍ਹਾ- ਜਗ੍ਹਾ ਲੱਗੀਆਂ ਕਦੇ ਵਾਸ਼ਰੂਮ ਧੋ ਲੋ ਧੋਤੇ ਬਿਨਾ ਵੀ ਨੀ ਸਰਦਾ ਹੈਗਾ
ਹਾਂਜੀ, ਸਫ਼ਾਈ ਵੀ ਚਾਹੀਦੀ ਅੱਜ ਕੱਲ ਬਹੁਤ ਸਫ਼ਾਈ ਦਾ ਵੀ ਬਹੁਤ ਹੋ ਗਿਆ
ਹਾਂਜੀ ਫਿਰ ਪਾਣੀ ਬਿਨਾਂ ਕੋਈ ਗੱਲ ਨੀ ਬਣਦੀ ਸੀ ਜੀ।
ਹਾਂਜੀ ਬਰਾਬਰ ਏ
ਉਹ ਜਦੋਂ ਹੁਣ ਕੱਚੇ ਸੀਗੇ ਘਰ, ਮੀਂਹ ਪੈਂਦੇ ਸੀਗੇ ਪਾਣੀ ਉਦਾਂ ਵੀ ਵਿਹੜੇ ਚ' ਡੋਲਣਾ ਉਹ ਪਾਣੀ ਜਿਹੜਾ ਆਪਾਂ ਵਰਤਨਾ ਯੂਸ ਕਰਨਾ ਉਹੀ ਆਪਾਂ ਫਿਰ ਧਰਤੀ ਚ ਸੋਂਕ ਦੇਣਾ। ਉਹਦੇ ਕੱਚਿਆਂ ਘਰਾਂ ਚ ਹਾਂਜੀ, ਹੁਣ ਟਾਈਲਾਂ ਨੇ ਹੁਣ ਕਿੱਥੋਂ ਦੀ ਵੀ ਭੈਣ ਚ' ਪਾਣੀ ਹੁੰਦਾ ਨਾ ਏਦਾਂ ਦਾਂ।
ਹਾਂਜੀ, ਉਹ ਵੀ ਗੱਲ ਵੱਖਰੀ ਹੈ ਉਹ ਵੀ ਉਹ ਵੀ ਮੈਂ ਬੋਲੀ ਰਈ ਹਾਂ ਨਾ ਜਿਸਰ੍ਹਾਂ-ਜਿਸਰ੍ਹਾਂ ਟਾਈਮ ਬੀਤ ਰਿਹਾ ਉਵੇ -ਉਵੇ ਸਾਡਾ ਮਤਲਬ ਲੈਵਿਗ -ਲਿਵਿੰਗ ਸਟਾਈਲ ਵੀ ਬਦਲਦਾ ਪਿਆਵੇ। ਲੇਕਿਨ, ਪਾਣੀ ਦਾ ਤੇ ਕਦਰ ਕਰਨੀ ਚਾਹੀਦੀ ਏ, ਡਿ੍ੰਕਿੰਗ ਵਾਟਰ ਦੀ। ਬੂੰਦ ਬੂੰਦ ਲੀਏ ਬਹੁਤ ਐਤਕੀਂ ਤੇ ਹੋ ਹੀ ਗਿਆ ਨਾ ਇੱਕ ਮਹੀਨਾ ਲੇਟ ਆਇਆ ਤੇ ਪਤਾ ਹੀ ਲੱਗਿਆ ਕਿ ਪਾਣੀ ਦੀ ਕੀ ਕਦਰ ਏ।
ਕੀ ਕਦਰ ਏ ਸਹੀ ਗੱਲ ਹੈ, ਭੈਣ ਜੀ ਬਹੁਤ ਔਖਾ ਹੋ ਜਾਂਦਾ ਪਤਾ ਕੀ ਹੈ ਆਪਾਂ ਨੂੰ ਵੀ ਆਪਾਂ ਬੱਚਿਆਂ ਨੂੰ ਵੀ ਇਹੀ ਸਿੱਖਿਆ ਦੇਣੀ ਚਾਹੀਦੀ ਹੈਗੀ ਆ ਨਾ। ਜੇ ਹੁਣ ਤੋ ਆਪਾਂ ਗੱਲ ਕੀਤਾ ਇਸ ਟੋਪਿਕ ਤੇ ਮੈਂ ਤੁਹਾਡੇ ਨਾਲ ਗੱਲ ਕੀਤੀ ਤੁਸੀਂ ਮੇਰੇ ਨਾਲ ਗੱਲ ਕੀਤੀ ਕਿੰਨੀ ਵਧੀਆਂ ਗੱਲ ਹੋਈ ਦੇਖ ਲਓ ਨਾ ਹਾਂਜੀ ਹਾਂ ਫਿਰ ਪਾਣੀ ਬਾਰੇ ਪਤਾ ਚੱਲਿਆ ਕਿ, ਪਾਣੀ ਦਾ ਕਿੱਦਾਂ ਯੂਸ ਕਰਨਾ ਚਾਹੀਦਾਂ।
ਬੁੰਦ- ਬੁੰਦ ਲਈ ਕਿੰਨਾ ਸੰਭਾਲ
ਸਹੀ ਗੱਲ ਏ ਜੀ ਹੋਰ ਸੁਣਾਓ ਕੀ ਕਰ ਰਿਆ।
ਬਸ ਹੁਣ-ਹੁਣ ਆਪਣਾ ਡੇਲੀ ਰੂਟੀਨ ਦਾ ਕੰਮ ਸ਼ੁਰੂ ਕਰਾਂਗੇ।
ਅੱਛਾ ਜੀ। ਮੈਂ ਵੀ ਹੁਣ ਇਹੀ ਸੋਚ ਰਹੀ ਹਾਂ, ਕਿ ਦੇਖੋ ਤੁਸੀਂ ਨਾ ਵੀ ਹੁਣ ਮੈਂ ਪਾਣੀ ਦਾ ਏਦਾਂ ਯੂਜ ਨਹੀਂ ਕਰਿਆ ਕਰਨਾ ਜਿਵੇਂ ਤੁਸੀਂ ਕਿਹਾ ਅ ਅਹ ਕਿੰਨਾ ਕਿਹਾ ਕਿ, ਅਸੀਂ ਕੱਪੜੇ ਧੋਣ ਵਾਲੀ ਮਸ਼ੀਨ ਚ' ਪਾਣੀ ਕੱਢ ਕੇ ਕੱਪੜੇ ਵਾਸ਼ ਕਰਕੇ ਧੋ ਕੇ ਫੇਰ, ਅਸੀਂ ਉਹ ਉਹਦੇ ਨਾਲ ਹੀ ਗੇਟ ਧੋਣੇ।
ਹਾਂਜੀ -ਹਾਂਜੀ ਠੀਕ ਹੈ। ਹਾਂਜੀ -ਹਾਂਜੀ-ਹਾਂਜੀ ਓਕੇ। ਚਲੋ, ਫੇਰ, ਹੋਰ ਆਪਣਾ ਕੰਮ ਲੱਗਣੇ ਅ ਤੇ ਜੋ ਅਸੀਂ ਹੁਣ ਸੋਚਿਆ ਵੇ ਅੱਜ ਤੋਂ ਸ਼ੁਰੂ ਕਰਨੇ ਆ ਥੋੜਾ ਅਮਲ ਕਰਨਾ।
ਤੁਸੀਂ ਦੋ ਮਿੰਟ ਗੱਲ ਕਰ ਸਕਦੇ ਹੋ ਮੇਰੇ ਨਾਲ ਹੋਰ। ਮੈਂ ਤੇ ਥੋੜਾ ਜੇਹਾ ਹਾਂ ਜੀ ਹਾਂ ਦੋ ਮਿੰਟ ਗੱਲ ਕਰ ਲੋ ਹੋਰ ਹਾਂਜੀ ਮਿਟ ਕਰ ਲੈਨੇ ਹਾਂਜੀ ਹਾਂ ਉਹ ਥੋੜਾ ਇਹ ਸੀਗਾ ਮੈਨ ਤੁਹਾਨੂੰ ਅਹ ਪੁੱਛ ਰਹੀ ਸੀ, ਕਿ ਅ-ਅ ਤੁਸੀਂ ਆਉਣਾ ਕਦੋਂ ਆਉਣਾ ਇਸ ਸਾਈਡ ਮੇਰੇ ਵੱਲ?
ਹਾਂਜੀ, ਮੈਂ ਤੋਂ ਸੋਚ ਹੀ ਰਹੀ ਸੀ ਹੁਣ ਆਉਣ ਦਾ ਥੋ ਥੋੜਾ ਹੁਣ ਬੱਚਿਆਂ ਦੇ ਸਕੂਲ ਚਾਲੂ ਹੋ ਗਏ ਨੇ ਨਾ ਤੇ ਹੁਣ ਥੋੜ੍ਹਾ ਫ੍ਰੀ ਹੋ ਗਈਆਂ ਆਵਾਂਗੀ ਜ਼ਰੂਰ ਆਪਣਾ ਪ੍ਰੋਗਰਾਮ ਬਣਾਨੇ ਆ ਅਸੀਂ ਪੋਂਟੇਂ ਵਿੱਚ ਰੇਨੈ ਆ ਤੇ ਫੇਰ ਮੈਂ ਪ੍ਰੋਗਰਾਮ ਬਣਾਂਣੀ ਆਂ। ਤੇ ਬੱਚੇ ਤੇ ਆਉਣ ਬੱਚੇ ਚੇ ਤੇ ਨੀ ਆਣਗੇ ਮੈਂ ਕੱਲੀ ਆਉਣ ਦੀ ਕੋਸ਼ਿਸ਼ ਕਰਾਂਗੀ ਜ਼ਰੂਰ। ਮਿਲਾਂਗੇ ਤੇ ਤੁਸੀਂ ਫ੍ਰੀ ਹੋਵੋਗੇ ਨਾ ਉਦੋਂ ਜਦੋਂ ਮੈਂ ਆਵਾਂਗੀ।
ਹਾਂਜੀ ਹਾਂ, ਤੁਸੀਂ ਦੱਸ ਕੇ ਆਓਗੇ ਕੋਈ ਗੱਲ ਨੀ ਅ ਆਪਾਂ ਫ੍ਰੀ ਹੋਵਾਂਗੇ ਹਨਾ ਘੁੰਮਾਂਗੇ, ਫਿਰਾਂਗੇ, ਜਾਵਾਂਗੇ ਕਿਤੇ ਹੈਨਾ। ਹਾਂਜੀ ਹਾਂ।
ਤੇ ਬਸ ਹੁਣ ਹਾਂਜੀ, ਜ਼ਰੂਰ- ਜ਼ਰੂਰ ਕਰਾਂਗੇ। ਚਲੋ ਫਿਰ, ਅਹ ਆਪਣਾ ਲੱਗਣੇ ਆ ਤੇ ਆਪਣਾ ਫਿਰ ਫਿਰ ਕਾਲ ਕਰਨੇ ਆ। ਫਿਰ ਡਿਸਾਈਡ ਕਰਨੇ ਆ ਮਿਲਣੇ ਦਾ। ਠੀਕ ਹੈ ਫਿਰ, ਠੀਕ ਏ, ਸਤਿ ਸ੍ਰੀ ਅਕਾਲ ਜੀ।